ਹੈਲੋ, ਹਾਂਜੀ ਓਬਰਮ ਸਤਿਅਮ। ਰਾਮ -ਰਾਮ ਜੀ, ਹਮ ਹੋਰ ਸੁਣਾਓ?
ਠੀਕ ਹੈ ਦੁਪਹਿਰ ਦਾ ਟਾਈਮ ਸੌਣ ਦਾ ਹੁੰਦਾ ਬਸ, ਸੁੱਤੇ ਸੀ ਬਸ।
ਉਹੀਓ, ਮੈਂ ਕਹਿਣ ਲੱਗੀ ਮੈਂ ਕਿਹਾ, ਸੁਸਤੀ ਜੀ ਲੱਗ ਰਹੀ ਹੈ। ਅਵਾਜ਼ 'ਚ ਥੋੜ੍ਹੇ ਢਿੱਲੇੇ ਦੇ ਨਹੀਂ।
ਉਹ ਸੀ ਨਾ, ਵਰਤ ਵੀ ਰੱਖਿਆ ਹੋਇਆ ਸੀ ਅੱਜ। ਸਾਡਾ ਉਹ ਹੁੰਦਾ ਨਾ ਪੂਰਨਮਾਸ਼ੀ ਦਾ
ਠੀਕ ਹੈ ਪੂਰਨਮਾਸ਼ੀ ਦਾ ਵਰਤ ਸੀਗਾ।
ਹਾਂਜੀ।
ਹੋਰ ਕੋਈ ਨਵੀਂ ਤਾਜ਼ੀ?
ਹੋ ਗਿਆ ਥੋੜਾ ਬਾਹਰ।
ਹਾਂ ਮੌਸਮ ਤੇ ਵਧੀਆ ਹੋ ਗਿਆ। ਹੈਗਾ ਤੇ ਤ ਹੋਣਾ ਹੋਣਾ ਹੀ ਸੀਗਾ, ਹੁਣ ਜੂਨ ਖਤਮ ਹੈ, ਜੁਲਾਈ ਸ਼ੁਰੂ ਹੋਣ ਚੱਲਾ, ਬਾਰਿਸ਼ਾਂ ਵੀ
ਬਸ ਉਹੀ ਹੈ ਨਾ। ਬਾਰਿਸ਼ ਵੀ ਜ਼ਰੂਰੀ ਹੈ। ਹਰ ਚੀਜ਼ ਆਪਣੇ ਟਾਈਮ ਤੇ ਜ਼ਰੂਰੀ ਹੁੰਦੀ ਹੈ।
ਹਾਂਜੀ।
ਨਾ ਚੀ ਉਹ ਤੇ ਹੋ
ਹਾਂ ਹੋਰ, ਕੋਈ ਨਵੀ ਤਾਜੀ? ਮੈਂ ਬਸ ਮੈਨੂੰ ਆਏ ਹੋ ਗਏ ਨੂੰ, ਪੰਜ ਕੁ ਦਿਨ ਹੋ ਚੱਲੇ ਵੇ। ਬਸ ਹੁਣ ਚਲੀ ਜਾਵਾਂਗੀ, ਇੱਕ ਦੋ ਦਿਨਾਂ ਨੂੰ। ਆਪਣੇ ਵੀ ਫਿਰ, ਉਹ ਬੰਦਾ ਉੱਥੇ ਦਾ ਧਿਆਨ ਆਉਂਦੇ ਨ ਕੰਮ ਸ਼ਮ
ਹਾਂ, ਉਹ ਵੀ ਗੱਲ ਠੀਕ ਹੈ। ਪਰ ਹੈ ਕਿ, ਚਲੋ ਛੁੱਟੀਆਂ ਚ ਹੀ ਆਉਣ ਹੁੰਦਾ, ਉਝ ਕਹੋ, ਤੁਸੀਂ ਵਿੱਚ ਚੱਕਰ ਲੱਗ ਜਾਵੇ ਬੱਚਿਆਂ ਨਾਲ ਫੇਰ ਮੁਸ਼ਕਿਲ ਹ
ਹੂ ਬੱਚਿਆਂ ਦਾ ਵੀ ਮਨ ਲੱਗਿਆ ਹੋਇਆ।
ਹਾਂ, ਬੱਚੇ ਖੁਸ਼ ਹੁੰਦੇ, ਉਹਨਾਂ ਨੂੰ ਵੀ ਇੰਤਜ਼ਾਰ ਹੁੰਦੀ ਛੁੱਟੀਆਂ, ਹੋ ਜਾਨ ਅਸੀ? ਜਾਈਏ?
ਔਰ ਵਾਪਸ, ਵੀ ਜਾਣਾ ਏ? ਇਹਨਾਂ, ਦੀਆਂ ਟਿਊਸ਼ਨਾਂ, ਥੋੜ੍ਹੀਆਂ ਮਿਸ ਹੁੰਦੀਆਂ ਬੱਚਿਆਂ ਦੀਆਂ ਜਿਹੜੇ ਜਿਹੜੇ ਕੰਮ ਕਰਦੇ ਪਏ ਹੋਰ ਆਈਏ। ਹਾ ਇੰਜੋਏ ਨਾਲ ਦੋ ਦਿਨ, ਦਾ ਵੀ ਠੀਕ ਦਸ ਦਿਨ, ਦਾ ਵੀ ਕਿੰਨਾ ਕ?
ਸਾਲ ਬਾਅਦ ਆਣਾ ਹੁੰਦਾ, ਚਾਰ ਪੰਜ ਦਿਨ, ਹਫ਼ਤਾ ਤਾਂ ਕੋਈ ਜ਼ਿਆਦਾ ਨਹੀਂ ਹੈ।
ਹਾਂਜੀ, ਉਹ ਤੇ ਗੱਲ ਹੈਗੀ? ਹਾਂ ਬੱਚੇ, ਤੇ ਹੁਣ ਮੇਰੇ ਵੱਡੇ ਹੋ ਗਏ, ਨ ਕੁੜੀ ਤੇ ਬਰਾਬਰ ਦੀਏ। ਮੁੰਡਾ ਵੱਡਾ ਹਾਂ?
ਚਲੋ, ਕੁੜੀਆਂ ਵੱਡੀਆਂ ਹੋਣ, ਤੇ ਬੜਾ ਫਾਇਦਾ ਹੁੰਦਾ ਆ, ਕੰਮ ਚ, ਚਲੋ ਹੈਲਪ ਹੁੰਦੀ ਉਂਝ ਵੀ ਕੋਈ ਚੀਜ਼ ਚੁਜ਼ ਪੁੱਛ ਕੀ ਹੋਏ ਸਲਾਹ ਲੈਣੀ ਹੋਏ ਤੇ ਕੋਈ?
ਕਾਫੀ ਕੁਛ ਹੋ ਜਾਂਦਾ ਹੈ। ਉਹ ਨਾਲ ਉਹਨਾਂ ਨੂੰ ਅੱਜ ਕੱਲ੍ਹ ਦੀ ਪਤਾ ਹੁੰਦੀਆਂ? ਸਾਰੀਆਂ ਚੀਜ਼ਾਂ ਸਾਨੂੰ ਨਹੀਂ, ਅਸੀਂ ਘਰ ਬੈਠੇ ਹੁੰਦੇ ਹਾਂ। ਉਹ ਫਿਰ
ਉਹ ਨਾਲ ਬੱਚੇ, ਅੱਜ ਕੱਲ੍ਹ ਫੋਨ ਦੇ ਵਿੱਚ ਵੜੇ, ਰਹਿੰਦੇ ਨੇ। ਸਾਰਾ ਕੁਛ ਪਤਾ ਹੁੰਦਾ, ਕੀ ਚੱਲ ਰਿਹਾ ਟਰੈਂਡ, ਕੀ ਨਹੀਂ ਚੱਲ ਰਿਹਾ। ਸਭ ਕੁਛ ਪਤੰਦ ਵਿੱਚ ਹੈ।
ਹਾਂਜੀ। ਠੀਕ ਕਿਆ ਤੁਸੀਂ ਬਿਲਕੁਲ ਹਾਂ। ਤੁਸੀਂ ਕਦੀ ਖਾਟੂ ਸ਼ਾਮ ਗਏ ਹੋ?
ਨਹੀਂ। ਮੈਂ ਕਦੀ ਵੀ ਨਹੀਂ, ਗਈ ਹੈ ਮਨ ਦੇ ਵਿੱਚ, ਹੈ ਤੇ ਵੇ ਜਾਵਾ ਪਰ ਗਏ ਨੀ। ਅਜੇ ਤੱਕ
ਹੂ
ਜਾਣਾ ਹੈ। ਨਾ ਔ ਕੋਈ ਵੀ ਨੀ ਹਾਂ। ਮੈਂ ਵਰਿੰਦਾਵਨ ਤੱਕ ਵੀ ਨਹੀਂੀ ਗਈ
ਮੈ, ਤੇ ਗਈ ਸੀ, ਵਰਿੰਦਾਵਨ ਹੋਂ ਆਏ ਕੱਲ, ਦਸ ਸਾਲਾਂ ਦੇ ਕਰੀਬ ਹੋ ਚੱਲੇ ਗਈ ਸੀ। ਹਾਂ। ਹਾਂ ਦੋ ਹਜ਼ਾਰ? ਸੋਲਾ ਚ, ਕਹਿ ਲਓ ਗਈ ਸੀਗੀ। ਤੇ ਹਾਂ ਅੱਛਾ, ਲੱਗਿਆ ਸੀ ਖੈਰ ਉੱਥੇ ਉਸ ਵਕਤ ਵੀ ਜ਼ਿਆਦਾ ਸੀ। ਹਾ? ਅੱਛਾ ਲੱਗਦਾ। ਥੋੜਾ ਇਹ ਵਿ ਇੰਜੋਏ, ਹੋ ਜਾਂਦਾ ਬੰਦਾ ਜਾਵੇ ਕਿ ਦੋ ਚਾਰ ਦਿਨਾਂ, ਦਿਆਂ ਟ੍ਰਿਪ ਚ
ਹਾਂ ਉਹ ਤੇ ਹੈ। ਜਾਏ ਤੇ ਓ ਜਾਏ।
ਪਿੱਛੇ, ਅਸੀਂ ਖਚਿਆਰ ਗਏ ਸੀਗੇ
ਅੱਛਾ। ਮੌਸਮ ਅੱਛਾ ਹੁੰਦਾ ਹੋਣਾ
ਹਾਂ, ਉੱਥੇ ਵਧੀਆ ਸੀ। ਅਸੀਂ ਮਤਲਬ ਭਰ ਗਰਮੀਆਂ ਹੀ ਕਹਿ ਲਓ ਸੀਗੀਆਂ ਸ਼ਾਮੀ ਉੱਥੇ। ਮਤਲਬ ਠੰਡੀੀ ਹਵਾ ਲੱਗੇ ਸਵੈਟਰ, ਦੀ ਕਹਿ ਲਓ। ਥੋੜਾ ਮਤਲਬ ਕੋਈ ਹੋਏ ਨਾ। ਫੁੱਲਬਾਂਵਾਂ ਦਾ ਜਿਸ ਤਰ੍ਹਾਂ, ਉਹ ਪੈ ਸਕਦਾ ਸੀ ਉੱਥੇ ਥੋੜਾ, ਬਹੁਤਾ ਮੋਟਾ ਨ ਹੋ, ਇਕ ਤੇ ਹੁੰਦਾ ਨਾ ਬੜੇ ਗਰਮ ਸਵੈਟਰ ਉਹ ਨੀ ਮਤਲਬ। ਥੋੜੇ ਉਹ ਠੀਕ ਹਾਂ। ਥੋੜ੍ਹੀ ਠੰਡ, ਫੀਲ ਹੁੰਦੀ ਪਈ ਸੀ ਰਾਤੀ
ਹਮ। ਤੁਸੀਂ ਇੰਡੀਆ ਤੋਂ ਬਾਹਰ ਵੀ ਕੋਈ ਟ੍ਰਿਪ ਕੀਤਾ ਹੋਇਆ?
ਨਹੀਂ। ਕੋਈ ਨਹੀਂੀ। ਮੈਂ ਨਹੀਂ ਕੀਤਾ, ਮੇਰੇ ਹਸਬੈਂਡ ਗਏ ਹੋਏ ਕਈ ਵਾਰ ਰਸ਼ੀਆ, ਚਾਈਨਾ, ਮੈਂਕੋਕ, ਥਾਈਲੈਂਡ ਵਗੈਰਾ
ਅੱਛਾ
ਹਾਲੇ ਉੱਥੇ ਤੇ ਕੋਈ ਨੀ ਗਏ ਹੈਗੇ ਪਹਿਲੇ ਇੰਡੀਆ ਤੇ ਪੂਰਾ ਘੁੰਮ ਲਈਏ ਇੰਡੀਆ ਤੇ ਅਸੀਂ ਪੂਰਾ ਘੁੰਮੇ ਉਝੰ ਮੈਂ ਸਾਊਥ ਵਾਲੀ ਸਾਈਡ ਗਈ ਹੋਈ ਹਾਂ ਸਾਊਥ 'ਚ ਪੋਂਡਚੇਰੀ, ਬੈਂਗਲੋੌਰ ਵਗੈਰਾ ਹਾਂ ਗੋਵਾ ਵੀ ਘੁੰਮੀ ਹੋਈ ਹਾਂ।
ਘੁੰਮੇ ਤੇ ਹੋਏ ਹੋ ਤੁਸੀਂ
ਹਾਂਜੀ
ਹਾਂ ਫਿਰ ਡਿਪੈਂਡ ਕਰਦਾ ਨਾ ਹਸ ਹਸਬੈਂਡ ਦਾ ਵੀ ਹਾਂ ਬਿਜਨਸ ਹੈ ਚਲੋ ਇੱਧਰ ਜਾਈਏ ਇਧਰ
ਨਾਲ ਸ਼ੌਕ ਦੀ ਵੀ ਗੱਲ ਹੈ ਉਹਨਾਂ ਨੂੰ ਥੋੜ੍ਹਾ ਖੁਦ ਵੀ ਹੈਗਾ।
ਹਾਂ ਸ਼ੌਂਕ ਦੀ ਵੀ ਗੱਲ ਹੁੰਦੀ ਅਗਰ ਸ਼ੌਂਕ ਹੀ ਨਾ ਹੋਵੇ ਬਿਜਨਸ ਸੀ ਹੋਵੇ ਸ਼ੌਕ ਵੀ ਨਾ ਦੇ
ਹੂੰ ਗੋਵਾ 'ਚ ਬੀਚ ਵਗੈਰਾ ਬੜੇ ਅੱਛੇ ਉੱਥੇ ਵੀ ਲੱਗਦਾ ਹੈ। ਅੱਛਾ ਉੱਥੇ ਵੀ ਗਰਮੀ 'ਚ ਅਸੀ ਗਏ ਸੀ ਜੁਲਾਈ ਚ ਪਰ ਐਂ ਗਰਮੀ ਨੀ ਫੀਲ ਹੁੰਦੀ ਸੀ ਕੁਛ ਦਾ ਟਾਈਮ ਸਾਡਾ ਹੋਟਲ 'ਚ ਨਿਕਲ ਜਾਣਾ। ਤੇ ਕੁੱਛ ਜਦ ਬਾਹਰ ਆੳ ਜੇ ਗਰਮੀ ਹੋਇ ਵੀ ਤੇ ਬਾਰਿਸ਼ ਪੈ ਜਾਂਦੀ ਹੈ ਮੌਸਮ ਵੈਸੇ ਬੜਾ ਵਧੀਆ ਵਧੀਆ ਹੋ ਜਾਂਦਾ ਸੀ। ਕੇ ਵਜਾ ਰਿਹਾ। ਉਹ ਵੀ ਮੇਰੀ ਕੁੜੀ ਬੈਡਮਿੰਟਨ ਖੇਲਦੀ ਸੀ ਨਾ ਉਹ ਨੈਸ਼ਨਲ ਲੈਵਲ ਦੇ ਮੈਚਿਸ ਸੀ। ਤੇ ਫਿਰ ਅਪਨਾ ਉਸ ਕਰਕੇ ਅਸੀਂ ਗਏ ਸੀਗੇ ਉੱਥੇ ਗੋਵਾ ਤੇ ਬੈਂਗਲੌਰ ਵੀ ਗਏ ਸੀ ਦੋ ਵਾਰ ਗਏ ਸੀ ਬੈਂਗਲੋੌਰ ਤੇ ਮੈਚਿਸ ਕਰਕੇ ਆਹ ਬਚਿਆਂ ਕਰਕੇ ਬੱਚਿਆਂ ਦਾ ਚਲੋ, ਅੱਗੇ ਉਹਨਾਂ ਮਤਲਬ ਐਕਸਪੋਜਰ ਤੇ ਹੋ ਜਾਂਦਾ ਬੱਚਿਆਂ ਦਾ ਕਾਫੀ ਇਹ ਚੀਜ਼ਾਂ ਨਾਲ
ਹੂੰ
ਜਾ ਸਮਜ਼ ਆਂਦੀ, ਸਾਨੂੰ ਵੀ ਕੁਛ ਨਵੀਆਂ ਚੀਜ਼ਾਂ ਪਤਾ ਚੱਲਦੀਆਂ।
ਓਹ ਤੇ ਹੈ।
ਅ ਤੇ ਬੈਂਗਲੌਰ ਤੇ ਉੱਥੇ ਆਈ-ਇਸਕੋਨ ਵਾਲਿਆਂ ਦਾ ਵੀ ਟੈਂਪਲ ਹੈਗਾ ਉੱਥੇ ਵੀ ਗਏ। ਜੀ ਅਸੀਂ
ਬਸ ਅੱਛਾ
ਹਾਂ ਉੱਥੇ ਹੀ ਗਏ ਸੀਗੇ। ਉੱਥੇ ਇੱਕ ਰਾਮੇਸ਼ਵਰ ਕੈਫੇ ਹੈਗਾ ਰਾਮੇਸ਼ਵਰਮ ਕੈਫੇ ਬੜਾ ਮਸ਼ਹੂਰ ਹੈਗਾ। ਉੱਥੇ ਖਾਣ-ਪੀਣ ਦੀਆਂ ਇਡਲੀ-ਡੋਸਾ, ਹੋਰ ਬੜੀਆਂ ਮਤਲਬ ਅਹ ਚੀਜ਼ਾਂ ਵਧੀਆ ਮਿਲਦੀਆਂ ਇੱਕ ਪਤਾ ਨੀ ਕਿ ਸੂਜੀ ਦੀ ਕਿਹੜੀ ਚੀਜ਼ ਬਣਾਂਦੇ ਸੀ ਸਵਾਦ ਲੱਗਦੀ ਸੀਗੀ ਹਲਵਾ ਟਾਈਪ ਹੀ ਪਰ ਉਹ ਅਲੱਗ ਤਰ੍ਹਾਂ ਬਣਾ ਸੀ ਜਿਸਾ ਅਸੀ ਬਨਾਨੇ ਆ ਨਾ ਉਸ ਤੋਂ ਅਲੱਗ ਤਰ੍ਹਾਂ ਹਾਂ ਉਹ ਬਣਦਾ ਸਵਾਦ ਲੱਗਦਾ ਹੈਗਾ।
ਹਾਂ ਬਸ ਤੁਸੀਂ ਸੂਜੀ ਦਿਖੀ ਉਹ ਨਾਮ ਲਿਆ ਹਲਵਾ ਤੇ ਮਨ ਕਰ ਪਿਆ ਚਲੋ।
ਹਾਂ ਕੁਛ
ਆਂਦਾ।
ਹਾਂ।
ਹੁੰਦਾ ਨਾ ਕੋਈ ਚੀਜ਼ ਨਾਂ ਨਵੇਂ ਤੇ ਥੋੜਾ ਧਿਆਨ ਆ ਜਾਂਦਾ।
ਹਾਂ-ਹਾਂ ਉਹਦਾ ਨਾਮ ਮੈਨੂੰ ਯਾਦ ਆ ਗਿਆ। ਕੇਸਰੀ ਭ-ਭ ਕੇਸ ਕੇਸਰੀ ਬਾਥ ਓਨਹੁ ਕਹਿੰਦੇ ਕੇਸਰ ਬਾਥ ਇਸ ਤਰ੍ਹਾਂ ਉਹ ਕੇਸਰ ਦਾ ਬਣਾਇਆ ਹੁੰਦਾ ਨਾ। ਕੇਸਰ ਸੂਜੀ ਸੂਜ ਕੇਸਰ ਮਿਕਸ ਕਰਕੇ ਡਰਾਈ-ਫਰੂਟ ਤੇ ਸਵਾਦ ਹੁੰਦਾ ਹੈ।
ਉਥੇ ਫਿਰ ਕਾਫੀ ਰਸ਼ ਹੁੰਦਾ ਹੋਣਾ ਇਸ ਜਗ੍ਹਾ ਤੇ
ਹੈ, ਮਤਲਬ ਤੁਸੀਂ ਮੰਨੋ ਹੈ ਸੂਜੀ ਦਾ ਹਲਵਾ ਹੀ। ਪਰ ਉਹ ਬੰਦਾ ਅਲੱਗ ਢੰਗ ਨਾਲ ਹੀ ਹੈ। ਤੁਹਾਨੂੰ ਇੱਥੇ ਦੇ ਹਲਵੇ ਤੋਂ ਅਲੱਗ ਲੱਗੇਗਾ। ਹਾਂ, ਵਖ ਵੱਖਰਾ ਹੁੰਦਾ, ਸਵਾਦ ਲੱਗਦਾ।
ਅੱਛਾ।
ਹੂ
ਮੈਂ ਕਿਹਾ ਘਿਓ ਵਗੈਰਾ ਸਭ ਪੈਂਦਾ ਹੋਣਾਂ
ਹਾਂ, ਤੇ ਕੇਸਰ ਵੀ ਪੈਂਦਾ ਨਾ, ਬਸ ਕੇਸਰ ਹਾਂ ਯ ਉਹ ਉਹਦਾ ਹੀ ਟੇਸਟ ਹੁੰਦਾ ਹੈਗਾ। ਹੋਰ ਹਾਂ, ਮਿੱਠਾ ਠੀਕ-ਠੀਕ ਹੁੰਦਾ ਹੈ ਕਈ ਵਾਰ, ਸੂਜੀ ਦੀ ਉੱਥੇ ਇਡਲੀ ਵੀ ਬੜੀ ਅੱਛੀ ਬਣਦੀ ਹੈ ਮਿਕਸ ਇਡਲੀ ਮਿਕਸ ਮਤਲਬ ਵੈਜੀਟੇਬਲਸ ਡਾਲ ਕੇ ਸੂਜੀ ਦੀਆਂ ਬਣਾਈਆਂ ਹੁੰਦੀਆਂ। ਬਹੁਤ ਮਤਲਬ ਉਹ ਵੀ ਹਲਕੀਆਂ ਅੱਛੀਆਂ ਲੱਗਦੀਆਂ। ਚਟਣੀ ਕਈ ਤਰ੍ਹਾਂ ਦੀਆਂ ਹੁੰਦੀਆਂ।
ਹਾਂ, ਚਟਨੀ ਕਈ ਤਰ੍ਹਾਂ ਦੀ ਹੁੰਦੀ।
ਹਾਂ। ਉਹ ਹੈਲਦੀ ਵੀ ਹੁੰਦੀਆਂ ਨਾ, ਹੈਲਥ ਲਈ ਬੜੀਆਂ ਵਧੀਆ ਹੁੰਦੀਆਂ। ਜਿਹੜੀਆਂ ਉਹ ਨਾਰੀਅਲ ਦੀਆਂ ਹੋ ਗਈਆਂ।
ਹੂੰ, ਨਾਰੀਅਲ ਦੀ ਚੱਟਣੀ।
ਹ ਸਹਿਜਣ ਉੱਥੇ ਹਰ ਰੋਜ ਸਬਜ਼ੀ ਚ ਪੈਣਾ, ਸਹਿਜਨ ਦੇ ਕਿੰਨੇ ਫਾਇਦੇ ਹੈਗੇ ਨੇ।
ਅੱਛਾ, ਅੱਛਾ।
ਸੈਜ਼ਨ ਯੂਸ ਕਰਦੇ ਹੋ? ਸੈਜ਼ ਦੇ
ਹਾਂ ਕਰਨੀ ਆ ਮੈਂ ਯੂਜ ਤੇ ਪੈ ਜਾਂਦੇ।
ਹੈਲਥ ਕੌਨਛਿਅਸ ਹੋ।
ਹਾਂ ਥੋੜਾ ਕੋਸ਼ਿਸ਼ ਤੇ ਕਰਨੀ ਆ ਅੱਗੇ ਵੀ ਅੱਗੇ ਰੱਬ ਨੇ ਫਿਰ ਜੋ ਕੋਸ਼ਿਸ਼ ਕਰਨਾ। ਸਾਡਾ ਕੰਮ ਹੈ ਫਲ ਦੀ ਚਿੰਤਾ ਨਹੀਂ ਅਸੀਂ ਕਰਨੀ ਹੋਈ ਕੰਮ ਤਾਂ ਕਰਨਾ
ਹਮ ਆ
ਹਮ।
ਓਹ ਤੇ ਗੱਲ ਹੈ
ਹੋਰ ਸੁਣਾਓ।
ਬਸ ਵਧੀਆ।
ਤੇ ਇਹ ਹਾਂ ਮੌਸਮ ਅੱਛਾ ਹਾਂ। ਲੱਗਦਾ ਪਿਆ ਮੈਨੂੰ ਇੱਥੇ ਵੀ ਲੱਗਦਾ ਪਿਆ ਹੈਗਾ ਕਿਵੇ ਬਾਰਿਸ਼ ਆਉਣ ਲੱਗੀ ਹੈਗੀ ਆ।
ਕੱਪੜੇ ਸ਼ੱਪੜੇ ਤੁਸੀਂ ਘਰ ਹੀ ਪ੍ਰੈਸ ਕਰਦੇ ਜਾਂ ਬਜ਼ਾਰੋਂ ਕਰਵਾਉਦੇ ਹੋ
ਨਹੀਂ ਮੈਂ ਘਰ ਹੀ ਕਰਨੀ ਹੈਗੀ ਆ। ਟੀ ਸ਼ਰਟਾਂ ਤੇ ਤੁਹਾਨੂੰ ਪਤਾ ਧੋਵੋ ਨਾਲ ਇਸ ਤਰ੍ਹਾਂ ਹੀ ਤੈ ਲਗਾ ਉਹਨੂੰ ਤੇ ਪ੍ਰਸ ਦੀ ਜ਼ਰੂਰਤ ਨਹੀਂ ਹੁੰਦੀ ਸ਼ਰਟ ਰਚਾ ਹੋ ਗਿਆ ਕੋਈ ਕੋਟਨ ਦੇ ਕੱਪੜੇ ਹੋ ਗਏ ਬਾਕੀ ਤੇ ਕੋਈ ਜ਼ਰੂਰਤ ਨਹੀਂ ਹੁੰਦੀ ਆਹ ਫਿਰ ਸਿਲੁਗੀ ਮਤਲਬ ਆ ਤੇ ਮਿਲ ਜਾਂਦੇ ਨੇ ਲੈਣ ਤੇ ਆ ਜਾਂਦੇ ਕਈ ਵਾਰ ਦੇ ਟਾਈਮ ਦਿੰਦੇ ਨੀ ਹੈ ਬੰਦਾ ਆਪਣੇ ਆਪ ਹੀ ਕਰ ਲ ਹੈਗਾ ਹਰ ਤੁਸੀਂ ਅ ਘਰ ਦੇ ਫਿਰ ਰੱਖੀ ਕੰਮ ਵਾਲੀ ਯਾਂ ਤੁਸੀਂ ਖੁਦ ਹੀ ਕਰਦੇ ਓ ਸਾਰਾ
ਨਹੀਂ ਘਰ ਕੋਈ ਇੰਨਾ ਖਮ ਨੀ ਹੁੰਦਾ, ਖੁਦ ਹੀ ਅਸੀਂ ਮੈਨੇਜ ਕਰ ਲੈਂਦੇ ਹਾਂ।
ਅੱਛਾ ਵਧੀਆ, ਥੋੜ੍ਹੀ ਐਕਸਰਸਾਈਜ਼ ਵੀ ਹੋ ਜਾਂਦੀ ਉਹ ਸਰੀਰ ਵੀ ਚੱਲਦਾ ਫਿਰ ਆਦਤ। ਤਾਂ ਵੀ ਉਭਰੀਆਂ ਪੈ ਜਾਂਦੀਆਂ ਨਾ, ਹੈਗੀਆਂ ਹੂ ਹੈਲੋ ਹੂ
ਜੀ, ਬਸ ਇੰਝ ਹੀ ਰਹਿੰਦੀ ਆ। ਕਦੇ ਅਪ ਤੇ ਕਦੇ ਡਾਊਨ ਇਝ ਆ, ਕਦੇ ਠੀਕ ਤੇ ਕਦੀ
ਹੂ ਚਲੋ ਫੇਰ ਮਿਲਣੇ ਆ। ਕਵੀ ਠੀਕ ਹੈ, ਚਲੋ ਹੋ ਰਾਮ ਰਾਮ ਜੀ।
ਔ ਕੇ
ਹਮ